ਸਤ ਸੀ੍ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਹੋ?
ਹਾਂਜੀ, ਠੀਕ ਠਾਕ ਤੁਸੀਂ ਸੁਣਾਓ ਕੀ ਹਾਲ?
ਬਸ ਜੀ ਵਧੀਆ ਜੀ ਗੁਰੂ ਮਹਾਰਾਜ ਦੀ ਕਿਰਪਾ ਤੁਸੀਂ ਸੁਣਾਓ ਪਰਿਵਾਰ ਬਸ ਵਧੀਆ?
ਹਾਂਜੀ, ਸਭ ਪਰਿਵਾਰ ਵਧੀਆ ਤੁਹਾਡੇ ਉੱਥੇ ਸਭ ਪਰਿਵਾਰ ਵਧੀਆ ਸਭ ਠੀਕ-ਠਾਕ।
ਹਾਂਜੀ-ਹਾਂਜੀ, ਸਭ ਵਧੀਆ ਸਭ ਗੁਰੂ ਮਹਾਰਾਜ ਦੀ ਕਿਰਪਾ ਜੀ ਇੱਧਰ ਮ ਤੁਹਾਡ ਮੀਂ ਪੈ ਰਿਹਾ ਉੱਧਰ?
ਹਾਂਜੀ, ਮੀਂਹ ਇੱਥੇ ਨਹੀਂ ਇੱਥੇ ਤਾਂ ਧੁੱਪ ਨਿਕਲੀ ਹੋਈ ਹੈ ਕੋਈ ਮੀਂਹ ਨੀ ਪੈਂਦਾ ਪਿਆ।
ਸਾਡੇ ਤੇ ਮੀਂਹ ਪਿਆ ਬੜਾ ਜ਼ੋਰ ਦਾ ਮੀਂਹ ਪਿਆ ਤਾਂ ਹੀ ਕਰਕੇ ਮੈ ਸੋਚ ਰਿਆ ਸੀ ਤੇ ਨਹੀਂ ਮੀਂਹ ਕਰਕੇ ਨੈਟਵਰਕ ਇਸੂ ਹੋ ਰਿਹਾ ਹੋਵੇ ਇਸ ਕਰਕੇ ਹੁਣ ਤਾਂ ਰੁਕ ਗਿਆ ਹੁਣ ਮੌਸਮ ਸਾਫ਼ ਹੋ ਗਿਆ।
ਅੱਛਾ ਜੀ, ਚਲੋ ਵਧੀਆ ਸਗੋਂ, ਹਾਂਜੀ ਮੀਂਹ ਪਿਆ। ਥੋੜਾ ਮੌਸਮ ਠੰਡਾ ਹੋ ਜਾਂਦਾ।
ਹਾਂਜੀ- ਜੀ, ਬਿਲਕੁਲ। ਬਿਲਕੁਲ ਜੀ ਬਿਲਕੁਲ, ਬਹੁਤ ਫਰਕ ਪਿਆ ਜੀ ਇੰਨੀ ਗਰਮੀ ਹੋ ਰਹੀ ਸੀ ਸਾਡੇੱ ਇਧਰ ਬੜੀ ਗਰਮੀ ਪੈ ਰਹੀ ਸੀ ਜੀ
ਹਾਂਜ, ਇਹ ਤਾਂ ਹੈ।
ਮਿਹ ਪਿਆ ਕੱਲ ਵੀ ਕੱਲ-ਕੱਲ ਮੀਂ ਪਿਆ ਸੀ ਅੱਜ ਵੀ ਪਿਆ ਤਾਂ ਥੋੜ੍ਹਾ ਆਰਾਮ ਹੋਗਾ ਬਸ ਮੌਸਮ ਤੇ।
ਚਲੋ ਸ਼ੁਕਰ ਹੈ, ਥੋੜਾ ਮੀਂਹ ਪੈਂਦਾ ਹੈ ਨਾ ਥੋੜਾ ਸੁੱਖ ਦਾ ਸਿਹ ਆਉਂਦਾ ਸਾਰਿਆਂ ਨੂੰ।
ਹਾਂ, ਬਿਲਕੁਲ ਜੀ ਬਿਲਕੁਲ, ਹੋਰ ਕੀ ਕਰਦੇ ਹੋ ਤੁਸੀਂ?
ਜੀ, ਹੋਰ ਸੁਣਾਓ ਵੀਰ ਜੀ ਕਿਵੇਂ ਯਾਦ ਕੀਤਾ ਅੱਜ?
ਹਾਂਜੀ, ਬਸ ਜੀ ਵਧੀਆ ਤੁਸੀਂ ਕੀ ਕੰਮ ਕੀ ਕਰਦੇ ਹੋ ਤੁਸੀਂ?
ਮੈਂ ਵੀਰ ਜੀ ਬਸ ਘਰੇ ਹੀ ਕੰਮ ਕਰਦੀ ਰਹਿੰਦੀ ਹਾਂ। ਸਿਲਾਈ ਦਾ ਕੰਮ ਕਰ ਲਿੱਤਾ। ਘਰ ਦੇ ਕੰਮ ਕਰ ਲਿੱਤੇ ਹਾਂਜੀ, ਸਲਾਈ ਕੱਪੜੇ ਸੀ ਸੀ ਲੈਂਦੀ ਹਾਂ ਘਰੇ ਹੀ।
ਅੱਛਾ-ਅੱਛਾ, ਚਲੋ ਬਹੁਤ ਵਧੀਆ ਜੀ- ਬਹੁਤ ਵਧੀਆ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਦੇਖੋ ਬੰਦੇ ਵਿਲੇ ਬੈ ਬੈਠਣ ਤੋਂ ਚੰਗਾ ਕਿ ਅਸੀਂ ਕੋਈ ਕੰਮ ਕਰਦੇ ਰਹੀਏ ਹੈ ਹੈਨਾ ਦੇਖੋ ਬਿਲ ਬੰਦੇ ਨੂੰ ਕੰਮ ਹੀ ਕਰਨਾ ਚਾਹੀਦਾ, ਦੇਖੋ ਅ ਅੱ ਅੱਜ-ਕੱਲ੍ਹ ਇੰਨੀ ਮਹਿੰਗਾਈ ਹੋ ਗਈ ਹੈ। ਤੇ ਹਰ ਬੰਦੇ ਨੂੰ ਦੀ ਲੋੜ ਹੈਗੀ ਤੇ ਚਾਰ ਪੈਸੇ ਹੋਣ ਦੇ ਬੰਦੇ ਦੇ ਕੋਲ ਕੁਛ ਵੀ ਬੰਦਾ ਕੰਮ ਕਰ ਸਕਦਾ ਆਪਣਾ।
ਹਾਂਜੀ, ਬਿਲਕੁਲ ਜੀ ਬਿਲਕੁਲ, ਬਹੁਤ ਜ਼ਰੂਰੀ ਹੈ। ਅੱਜ- ਕੱਲ ਤਾਂ ਘਰ ਦੇ ਜਿੰਨੇ ਜੀਵ ਹੁੰਦੇ ਨੇ ਹਰ ਕਿਸੇ ਨੂੰ ਕੰਮ ਕਰਨਾ ਪੈਂਦਾ ਤੇ ਕੰਮ ਕਰੇ ਤਾਂ ਹੀ ਗੁਜ਼ਾਰਾ ਹੁੰਦਾ ਹੈ।
ਬਿਲਕੁਲ ਹਾਂਜੀ, ਬਿਲਕੁਲ ਜੀ ਬਿਲਕੁਲ। ਬੱਚਿਆਂ ਦੀ ਪੜ੍ਹਾਈ ਵੇਖ ਲੋ ਬੱਚਿਆਂ ਦੀ ਮ ਕਿੰਨੀ ਫੀਸਾਂ ਮਹਿੰਗੀਆਂ ਨੇ ਕਿਤਾਬਾਂ ਮਹਿੰਗੀਆਂ ਨੇ। ਟਿਊਸ਼ਨ ਫੀਸ ਰਹੇ ਬੱਚਿਆਂ ਦੇ ਅੱਜ ਮੰ ਸਕੂਲ 'ਚ ਇਹ ਚੀਜ਼ ਮੰਗਾ ਰਹੇ ਕੱਲ੍ਹ ਨੂੰ ਹੋਰ ਮੰਗਾਵਾ ਰਹੇ। ਇਸ ਤਰ੍ਹਾਂ ਕਰਕੇ ਬੜਾ ਇਹ ਘੱਟੋ-ਘੱਟ ਇੱਕ ਬੱਚੇ ਦੀ ਫੀਸ ਪੰਜ-ਛ-ਸੱਤ ਹਜ਼ਾਰ ਰੁਪਏ ਪੈ ਰਹੀ ਹੈ ਸਕੂਲ ਦੀ ਫੀਸ।
ਬਿਲਕੁਲ ਜੀ ਬਿਲਕੁਲ, ਇਹ ਹਾਂਜੀ।
ਬੱਚੇ ਪੜਦੇ ਨੇ ਘੱਟੋ- ਘੱਟ ਅੱਠ ਹਜ਼ਾਰ ਰੂਪੇ ਮਹੀਨੇ ਦਾ ਖਰਚਾ, ਦੋਵੇ ਬਚੇਆਂ ਦਾ ਸਮਜਲੋ।
ਹਾਂਜੀ, ਐਨਾ ਤਾ ਆਈ ਜਾਂਦੈ। ਕਦੇ ਬੱਚਿਆਂ ਚ ਸਕੂਲ ਦੇ ਚੌਥੇ ਦਿਨ, ਕਦੇ ਕੋਈ ਫੰਕਸ਼ਨ ਆ ਜਾਂਦੈ। ਕਦੀ ਕੋਈ ਤਿਹਾਰ ਆ ਗਿਆ, ਕਦੀ ਕੋਈ ਐਕਟੀਵਿਟੀ ਆਗੀ ਕੁੱਜ ਨਾ ਕੁੱਜ ਭੇਜਨਾ ਈ ਪੈਂਦਾ ਸਕੂਲ, ਓਦਰ ਬੱਚਿਆਂ ਵਾਸਤੇ ਮੰਗਵਾਂਦੇ ਰਹਿੰਦੇ ਨੇ, ਸਕੂਲ ਵਾਲੇ ਕਹਿੰਦੇ ਰਹਿੰਦੇ ਨੇ।
ਜਦ ਕਿ ਲੈਨ ਲਿਜਾਂਦੇ ਤੇ ਏ ਛੱਡਣ ਜਾਂਦੇ, ਆਪੇ ਈ ਅਸੀ ਬ ਗੱਡੀ ਤੋ ਆਪਣੀ। ਫਿਰ ਵੀ ਏਨਾ ਮਹਿੰਗਾ ਐ, ਹਾਂਜੀ ਕਿਹੜੀ ਜਗ੍ਹਾਂ ਤੋਂ ਬੋਲੇ ਆਪ ਜੀ।
ਹਾਂਜੀ,
ਆਪ ਜੀ ਕਿਹੜੀ ਜਗ੍ਹਾਂ ਤੋਂ ਬੋਲ ਰੇ ਓਂ।
ਬਸ, ਇੱਥੇ ਲੋਕਲ ਹੀ ਹੈਗੀ ਸੀ ਜੀ, ਘਰੇ।
ਅੱਛਾ, ਐ- ਐ ਏਦਰ ਈ ਤੁਸੀ ਗ ਗਾਜੀਆਬਾਦ ਤੋਂ ਬੋਲ ਰਹੇ ਓ।
ਹਾਂਜੀ-ਹਾਂਜੀ।
ਅੱਛਾ-ਅੱਛਾ, ਮੈਂ ਏਧਰ ਰਾਜਨਗਰ ਅਟੈਂਸਨ ਤੇ ਰਹਿੰਦਾ ਸੀ।
ਅੱਛਾ ਜੀ।
ਹਾਂਜੀ- ਹਾਂਜੀ। ਤੇ ਚਲੋ, ਗੁਰੂ ਮਾਰਾਜ ਦੀ ਕਿਰਪਾ ਜੀ ਸਾਰਿਆਂ ਤੇ ਹੋਣੀ ਚਾਈਦੀ ਏ, ਸਾਰਿਆਂ ਦਾ ਭਲਾ ਹੋਣਾ ਚਾਈਦਾ ਹਨਾ। ਬਾਕੀ ਸਭ ਵਧੀਆ, ਦੇਖੋ ਕੰਮ ਕਰਨਾ ਚਾਈਦਾ ਬੰਦੇ ਨੂੰ ਵਿਹਲੇ ਰਹਿਣ ਤੋਂ ਚੰਗਾ ਕੰਮ-ਕੰਮ ਕਰੀਏ, ਤੇ ਅਸੀਂ ਅ ਸਾਰੇ ਘਰਦੇ ਸਾਰੇ ਮੈਂਬਰ ਕੰਮ ਕਰਦੇ ਤਦੀ ਦੇਖੋ ਕੰਮ ਚੱਲਦਾ ਗਾ ਹਨਾ, ਅਗਰ ਇੱਕ ਬੰਦਾ ਕੰਮ ਕਰੇ, ਚਾਰ ਬਹਿ ਕੇ ਖਾਣ। ਫਿਰ ਵੀ ਗੁਜਾਰਾ ਨਈ ਹੁੰਦਾ ਦੇਖੋ, ਫਿਰ ਘਰ ਚ ਪੈ- ਪੈ ਦੇ ਕਰਕੇ, ਹਾਂਜੀ ਐਹ ਤੇ ਦੇਖ, ਪੈਸੇ ਕਰਕੇ ਹੀ ਫੇਰ ਕਰਜੇ ਲਾ ਝਗੜੇ ਹੁੰਦੇ ਨੇ, ਦੇਖੋ ਅੱਜ-ਕੱਲ੍ਹ ਤੇ ਕਿੰਨੀ ਮੰਹਿਗਾਈ ਐ ਹਨਾ।
ਹਾਂਜੀ।
ਤੇ ਏਸ ਕਰਕੇ ਫੇਰ ਆਪਨਾ ਮ ਬਾਸ ਸੋਚ ਸਮਜ ਕੇ ਕੰਮ ਕਰੇ, ਆਪਣਾ ਵਦੀਆ ਕੰਮ ਕਰੇ, ਆਪਣੇ ਚਾਰ ਪੈਹੇ ਕਮਾਏ, ਪਰਿਵਾਰ ਚ ਖਰਚ ਕਰੇ ਤੇ ਆਪਣੇ ਜੋੜੇ ਚਾਰ ਪੈਸੇ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ, ਬੌਤ ਜਰੂਰੀ ਐ ਅੱਜ-ਕੱਲ੍ਹ। ਤੇ ਸਮਾਂ ਈ ਐਨਾ ਆ ਗਿਆ ਏਦਾਂ ਰਲ ਕੇ ਈ ਕਿ ਕਰਨਾ ਈ ਪੈਂਦਾ ਏ ਕੰਮ, ਕੀਤੇ ਬਿਨਾਂ ਗੁਜ਼ਾਰਾ ਈ ਨਈ ਚੱਲਦਾ।
ਹਾਂਜੀ- ਹਾਂਜੀ, ਬਿਲਕੁਲ ਜੀ ਬਿਲਕੁਲ, ਨਾ ਹੋਰ ਜੀ, ਬੱਚੇ ਤੁਹਾਡੇ ਫ ਫੈਮਿਲੀ ਏ ਤੁਹਾਡੀ।
ਹਾਂਜੀ, ਬੱਚੇ ਸਕੂਲ ਗਏ ਨੇ।
ਅੱਛਾ, ਅੱਛਾ-ਅੱਛਾ ਚਲੋ ਬੌਤ ਵਧੀਆ ਜੀ ਵਧੀਆ, ਸਾਡੇ ਵੀ ਸਕੂਲ ਗਏ ਨੇ, ਅਸੀਂ ਛੱਡ ਕੇ ਆਏ ਆਂ, ਅੱਠ ਵਜੇ ਗਿਆਂ ਛੱਡ ਕੇ ਮੈਂ।
ਅੱਛਾ ਜੀ, ਹਾਂ ਬਸ ਮੀਨਾ ਛੁੱਟੀਆਂ ਘਰੇ ਗੁਜ਼ਾਰ ਲਿੱਤਾ, ਹੁਣ ਸਕੂਲ ਸ਼ੁਰੂ ਹੋ ਗਏ ਨੇ।
ਹਾਂਜੀ-ਹਾਂਜੀ, ਸਾਡੇ ਵੀ ਘਰ ਪੈਂ ਅਸੀ ਪਿੰਡ ਭੇਜਤੇ ਸੀ ਬੱਚਿਆਂ ਨੂੰ, ਮੈਂ ਕਿਆ ਚਲੋ ਪਿੰਡ ਘੁੰਮੇ ਆਓ, ਮੈਂ ਕਿਆ ਚਲੋ ਕੋਈ ਸਰ ਦੇਖੋ ਪੜਾਈ ਵੀ ਜ਼ਰੂਰੀ ਹੈਗੀ ਏ ਨਾ, ਨਾਲੇ ਫੇਰ ਘੁੰਮਨ ਬ ਬੱਚਿਆਂ ਨੂੰ ਆਪਨੇ ਨਾਲ ਅ ਜਿਹੜੇ ਆਪਣੇ ਜੇ ਘਰ ਦੇ ਰਿਸਤੇਦਾਰ, ਓਹਨਾਂ ਨਾਲ ਵੀ ਜੋੜ- ਮਿਲਾ ਕੇ ਰੱਖਨਾ ਵੀ ਓਹ ਬੋ ਬੋਤ ਜਰੂਰੀ ਹੇਗਾ। ਦੇਖੋ ਅਗਰ ਅਸੀਂ ਬੱਚਿਆਂ ਨੂੰ ਰਿਸਤੇਦਾਰੀ ਚ ਨੀ ਘੁੰਮਾਵਾਂਗੇ ਜਾਂ ਪਿੰਡ ਨਈ ਲੈ ਕੇ ਜਾਵਾਂਗੇ, ਤੇ ਉਹਨਾਂ ਨੂੰ ਪਤਾ ਕਿੱਦਾਂ ਲੱਗੇਗਾ, ਸਾਡਾ ਕਲਚਰ ਕੀ ਹੈ। ਕੀ ਹੈਨਾ ਸਾਡੇ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ ਕੀ ਨੀ, ਅ ਤੇ ਓਹ ਰਿ ਰਿਸਤੇਦਾਰੀ ਦਾ ਪਤਾ ਲੱਗਦਾ ਬੱਚਿਆਂ ਨੂੰ ਘੁੰਮਦੇ ਫਿਰਦੇ ਏ, ਤਦ ਹੀ ਅਪਨੇ ਪਨ ਦਾ ਮਹਿਸੂਸ ਹੁੰਦਾ, ਕਿ ਇਹ ਅ ਜਿਹੜੇ ਕੱਲੇ ਰੈਸ ਸ਼ਹਿਰਾਂ ਚ ਰਹਿੰਦੇ ਨੇ। ਜਿਹੜੇ ਵਿਚਾਰੇ ਕਈ ਜਾਂਦੇ ਆਂਦੇ ਨਈ ਉਨਾਂ- ਉਨਾਂ ਬੱਚੇ, ਮਤਲਬ ਔਖਾ ਹੋ ਜਾਂਦੈ ਓਨਾਂ ਦਾ ਕਿ, ਓਹ ਸੋਚਦੇ ਕੀ ਸਾਡੇ ਮਾਸੀ ਕਿੱਥੇ ਨੇ, ਸਾਡੀ ਭੂਆ ਕਿੱਥੇ, ਇਸ ਤਰਾਂ ਬੱਚਾ ਕਈ ਵਾਰੀ ਪੁੱਛਦੇ ਨੇ ਨਾ। ਬੱਚੇ ਛੋਟੇ ਹੁੰਦੇ ਜਿਹੜੇ, ਇਹ ਮਿਲਾਂਦੇ ਰਹਿੰਦੇ ਨੇ।
ਹਾਂ, ਮਿਲਾਨਾ ਬੋਤ ਜਰੂਰੀ ਏ, ਤਾਂਈ ਓਹਨਾਂ ਨੂੰ ਆਪਣੇ ਭੂਆ, ਫੁੱਫੜ ਮਾਸੀ- ਮਾਸੜ ਸਭ ਦਾ ਰਿਸ਼ਤੇਦਾਰਾਂ ਦਾ ਤਾਂਹੀ ਪਤਾ ਚੱਲੇਗਾ, ਚਚੇਰੇ ਭੈਣ- ਭਰਾ ਦਾਦਾ ਦਾਦੀ ਸਭ ਦਾ ਉਹਨਾ ਨੂੰ ਪਤਾ ਹੋਣਾ ਚਾਹੀਦਾ ਹੈ।
ਬਿਲਕੁਲ ਜੀ ਬਿਲਕੁਲ। ਸਹੀ ਗੱਲ ਐ ਜੀ ਬਿਲਕੁਲ।
ਹਾਂਜੀ। ਚਲੋ ਅੱਜ ਕੱਲ੍ਹ ਤਾਂ ਬੱਚਿਆਂ ਦੇ ਵਿੱਚ ਫੇਰ ਕਈ ਚੰਗੀਆਂ ਆਦਤਾਂ ਵੀ ਆ ਗਈਆਂ ਨੇ, ਕਈ ਮਾੜੀਆਂ ਵੀ ਨੇ। ਜਿਵੇਂ ਦੇਖੋ ਬੱਚੇ ਅੱਜ ਗੱਲ ਫੋਨ ਕਿੰਨਾ ਚਲਾਉਣ ਲੱਗ ਗਏ ਨੇ। ਫੋਨ ਚਲਾ ਕੇ ਚਲਾ ਕੇ ਹਾਂਜੀ, ਕਈ ਫੇਰ ਬੱਚਿਆਂ ਦਾ ਸਕੂਲ ਦਾ ਕੰਮ ਵੀ ਕਰਨਾ ਪੈਂਦਾ ਹੈ ਤਾਂ ਵੀ ਫੋਨਾਂ ਤੇ ਹੀ ਹੁੰ ਦ ਹੈਗਾ ਹੈ। ਇਹ ਵੀ ਬਹੁਤ ਉਹਦੇ ਨਾਲ ਬੱਚਿਆਂ ਦੇ ਅੱਖਾਂ ਤੇ ਵੀ ਕਾਫ਼ੀ ਅਸਰ ਪੈਣ ਲੱਗ ਗਿਆ ਹੈਗਾ ਹੈ। ਇਹ ਤਾਂ ਬੋਰਤ, ਏਹ ਥੋੜਾ ਜਿਹਾ ਫੇਰ ਥੋੜ੍ਹੀ ਮਾੜੀ ਜਿਹੀ ਆਦਤ ਹੋ ਗਈ ਹੇ, ਨਹੀਂ ਤਾਂ ਇਹ ਤਾਂ ਬਹੁਤ ਜ਼ਰੂਰੀ ਹੈ ਫੇਰ ਹੁਣ ਕੀ ਕਰ ਸਕਦੇ ਹਾਂ। ਸਕੂਲ ਵਾਲਿਆਂ ਨੇ ਕੰਮ ਵੀ ਏਦਾਂ ਦਾ ਅੱਜ ਕਲ ਹਰ ਪਾਸੇ ਦੇਖਲੋ ਜਿਹੜੀ ਮਰਜ਼ੀ ਫੀਲਡ ਵਿੱਚ ਚੱਲ ਜਾਓ, ਹਰ ਪਾਸੇ ਕੰਮ ਹੀ ਓਨਲਾਈਨ ਹੋਣ ਲੱਗ ਗਿਆ ਹੈ।
ਹਾਂਜੀ ਹਾਂਜੀ। ਬਿਲਕੁਲ ਜੀ ਬਿਲਕੁਲ।
ਹਾਂਜੀ।
ਤੇ ਦੇਖੋ ਜਿਵੇਂ ਕਿ ਕਹਿਣਾ, ਜਿਵੇਂ ਪਹਿਲੋ ਕ-ਕਹਿ ਲਓ ਕਿ ਪਹਿਲੇ ਬਿਨਾਂ ਫੋਨ ਤੋਂ ਕੰਮ ਹੁੰਦੇ ਸੀ ਤੇ ਕਿੰਨਾ ਜ਼-ਮਤਲਬ ਸਹੀ ਸੀਗਾ ਹੁਣ ਫ-ਜ਼-ਚੀਜ਼ਾਂ ਫੋਨ ਤੇ ਭੇਜਣ ਲੱਗੇ ਬੱਚੇ ਉਹ ਚੀਜ਼ ਹ-ਫੋਨ ਦਾ ਕੰਮ ਛੱਡ ਕੇ ਨਾ, ਕੁਛ ਹੋਰ ਚੀਜ਼ ਵੇਖਣ ਲੱਗ ਜਾਂਦੇ ਨੇ। ਹਨਾ ਤੇ ਬੇ-ਕ-ਅ-ਵੇਖ ਫੋਨ ਵੇਖਦੇ ਨੇ, ਅੱਖਾਂ ਸਾਹਮਣੇ ਕਰਕੇ ਮੋਬਾਇਲ ਚ ਤਦ ਵੇਖਦੇ ਨੇ, ਤੇ ਬ-ਕਈਆਂ ਬੱਚਿਆਂ ਦੇ ਆਂ ਸਾਡੇ ਇਹ ਜਿਹੜੇ ਯਾਰ ਮਿੱਤਰ ਨੇ, ਉਹਨਾਂ ਦੇ ਬੱਚਿਆਂ ਦੀਆਂ ਅੱਖਾਂ ਨੇ ਚ ਨਾ ਆਈ ਵੀਕ ਹੋ ਗਈ ਉਹਨਾਂ ਦੀ। ਜਿਹੜੀ ਆਏ ਸਾਡੇ ਨੇ ਉਹ ਵੀ ਹੋ ਗਈ ਉਹਨਾਂ ਦੀ, ਕਿਉਂਕਿ ਉਮ-ਕ-ਬੱਚੇ ਅ-ਉਮ-ਸਾਹਮਣੇ ਉਰੇ ਫੋਨ ਕਰਕੇ ਤਦ ਵੇਖਦੇ ਨੇ, ਕਿ ਗੇਮ ਖੇਡਦੇ ਨੇ, ਕੁਛ ਚੀਜ਼ਾਂ ਵੇਖਦੇ ਨੇ ਤੇ ਲਾਈਟ ਉ-ਉਹ ਬੜੀ ਉਦੇ-ਅ-ਹ-ਪੂਰੀ ਕਰਕੇ ਰੱਖਦੇ ਨੇ ਅਤੇ ਅੱਖਾਂ 'ਚ ਬੜਾ ਫ਼ਰਕ ਪੈਂਦਾ ਹੈਗਾ, ਅਤੇ ਬੜਾ ਨੁਕਸਾਨ ਹੈਗਾ। ਅ- , ਕਿਉਂਕਿ ਦੇਖੋ ਜਦ ਅ ਘਰ ਦਾ ਮਾਹੌਲ ਇਸ ਤਰ੍ਹਾਂ ਹੋ ਜਾਂਦਾ ਹੈਗਾ, ਫ਼ੋਨ ਵੇਖਣ ਦਾ ਸਾਰੇ ਜੀ ਅ ਫੋਨ ਫੜੇ ਹੁੰਦੇ ਨੇ ਬੱਚੇ ਵਿਚਾਰੇ ਇਕੱਲੇ ਬੈਠ ਕੇ ਟੀ ਵੀ ਵੇਖਦੇ ਨੇ, ਅਤੇ ਉਹ ਵੀ ਤਾਂ ਇਹ ਚੀਜ਼ ਵੇਖਦੇ ਨੇ ਕਿ ਸਾਡੇ ਮਤਲਬ ਕਰਦੇ ਕੀ ਕਰ ਰਹੇ ਨੇ ਹਨਾ ਕਰੋਨਾ ਚ ਵੀ ਉਹ ਆਦਤ ਪੈ-ਪੈ ਜਾਂਦੀ ਹੈ ਕਿ ਬੱਚ ਬੱਚਿਆਂ ਦੇ ਕਿ ਏ ਅਸੀ ਇਹ ਵੇਖ ਰਹੇ ਤੇ, ਅਸੀਂ ਵੀ ਵੇਖਿਏ, ਅਸੀਂ ਕੇੜੇ ਅਲੱਗ ਹਾਂ। ਫਿਰ ਉਹ ਵੀ ਮੰਗ ਕਰਦੇ ਨੇ ਕਿ ਸਾਨੂੰ ਵੀ ਫੋਨ ਦੋ ਸਾਨੂੰ ਵੀ ਖੇਡਣ ਵਾਸਤੇ। ਫੋਨ ਦੋ ਇਹ ਚੀਜ਼ਾਂ ਉਹ ਮੰਗਦੇ ਨੇ ਫਿਰ
ਹਾਂਜੀ, ਬਿਲਕੁਲ ਜੀ ਬਿਲਕੁਲ। ਇਹਦੇ ਵਾਸਤੇ ਤਾਂ ਆਪਣੇ ਘਰ ਦਾ ਮਾਹੌਲ ਆਪੇ ਹੀ ਸਾਨੂੰ ਸਹੀ ਕਰਨਾ ਪਏਗਾ। ਜੇ ਅਸੀਂ ਫੋਨ ਜਦੋਂ ਘਰ ਅ-ਹੋਈਏ ਸਾਰੇ ਪਰਿਵਾਰ ਦੇ ਨਾਲ ਫੋਨ ਆਪਾਂ ਸਾਈਟ ਤੇ ਰੱਖੀਏ, ਘਰ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰੀਏ, ਹਾਸਾ ਖੇਡੀਏ ਹਾੱਸਾ ਖੇਡੇ ਕਰੀਏ, ਮਜ਼ਾਕਾ ਕਰੀਏ ਬੱਚਿਆਂ ਦੇ ਨਾਲ। ਇਹ ਬਹੁਤ ਹੀ ਜ਼ਰੂਰੀ ਚੀਜ਼ਾਂ ਹੋ ਗਈਆਂ ਹਨ। ਅੱਜ ਕੱਲ ਫੋਨ ਤਾਂ ਬੱਚੇ ਛੱਡਦੇ ਨੀ ਗੇ। ਫੋਨ ਤੋਂ ਛੁਡਾਉਣ ਵਾਸਤੇ ਬਚ ਬੱਚਿਆਂ ਦੇ ਨਾਲ ਸਾਨੂੰ ਆਪ ਹੀ, ਬੱਚਿਆਂ ਦੇ ਵਿੱਚ ਮਿਕਸ ਹੋਣਾ ਪਏਗਾ।
ਹਾਂਜੀ ਬਿਲ-ਅਤੇ ਦੇਖੋ ਅ ਇਹ ਚਲੋ ਇਹ ਤਾਂ ਬੈਡ ਹੈਬਿਟ ਹੋ ਗਈ, ਜਿਵੇਂ ਕਹਿ ਲਓ ਕਿ ਹੋਰ ਇੱਕ ਹੋਰ ਜਿਵੇਂ ਕਹਿ ਲੋ ਛੁੱਟੀ ਤੇ ਵੱਲ ਛੁੱਟੀ ਹੁੰਦੀ ਨਾ ਤਾਂ ਬੱਚੇ ਕਿੰਨਾ ਲੇਟ ਹੋਦੇ ਨੇ ਦਸ-ਦਸ ਵਜੇ ਤੱਕ ਬੱਚੇ ਸੋੱ ਕੇ ਉੱਠਦੇ ਨੇ, ਜਿਹੜੇ ਕਿ ਗਲਤ ਹੈ ਨਾ ਨਹੀਂ ਉੱਠਣਾ ਚਾਹੀਦਾ। ਬੱਚਿਆਂ ਨੂੰ ਡੇਲੀ ਆਪਣੀ ਰੂਟੀਨ, ਜਿਹਨੀਆਂ ਆਪਾ ਕੀ ਕਰਨੀ ਚਾਹੀਦੀ ਕਿ ਅਸੀਂ ਛੇ ਵਜੇ ਉੱਠਣਾ ਅਤੇ ਉੱਠਣਾ ਈ ਐ। ਹੈਨਾ ਵੀ ਦੇਖੋ ਚਲੋ ਛੋਟੀ ਛੁੱਟੀ ਹੁੰਦੀ, ਇਹ ਮਤਲਬ ਥੋੜ੍ਹੀ ਹੁੰਦਾ ਛੁੱਟੀ ਕੀ ਛੁਟੀ ਸੌ ਗੁਜ਼ਾਰੀ ਹੈ ਨਾ, ਛੁੱਟੀ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਇੰਜੋਏ ਕਰੀਏ ਜਿੰਨਾ ਹੋ ਸਕੇ। ਦੇਖੋ ਸੋਣਾ ਵੀ ਜ਼ਰੂਰੀ ਹੇ। ਇਹ ਨਹੀਂ ਕਿ ਅਸੀਂ ਮਨਾ ਕਰ ਕਰੇਗੀ ਸੌਣ ਲਈ। ਪਰ ਸੌਣ ਲਈ ਇਹ ਨਹੀਂ ਕਿ ਸਾਰਾ ਦਿਨ ਏਹ ਬੰਦਾ ਦਸ ਵਜੇ ਤੱਕ ਸੌ ਸਉਣ ਦਾ ਦ ਸਮਾਂ ਦਸ ਵਜੇ ਥੋੜਾ ਹੀ ਹੁੰਦਾ ਕੋਈ। ਆਪਣਾ ਸ਼ਾਮ ਨੂੰ ਛੇਤੀ ਸੋ ਜਾਓ। ਫਿਰ ਕਹਿਣਾ ਆਪਣਾ ਸਵੇਰੇ ਛੇਤੀ ਉੱਠ ਕੇ ਆਪਣਾ ਜਿਹੜਾ ਕੀ ਚੀਜ਼ ਹੈ ਉਹ ਕੰਮ ਕਾਜ ਕਰੋ ਨਾ
ਹਾਂਜੀ।
ਸਕੂਲ ਦਾ ਕੰਮ ਕਰ ਲਓ ਆਪਣਾ ਕੰਮ ਨਬੇੜ ਕੇ ਆਪਣਾ ਫਿਰ ਖੇਡੋ। ਆਪਣਾ ਫਿਜੀਕਲੀ ਜ ਜਿਹੜੇ ਅਹ ਖੇਡ ਨੇ ਉਹ ਖੇਡੋ। ਗੇਦੇ ਜਾ ਕ੍ਰਿਕਟ ਹੈ ਬੋਲੀਵਾਲ ਹੈਗੀ ਜਾਂ ਹੋਰ ਗੇਮ ਨੇ ਬੱਚਿਆਂ ਨਾਲ ਉਹ ਖੇਡੋ। ਕਿਉਂਕਿ ਕੋਈ ਦੇਖੋ ਖੇਡਣ ਨਾਲ ਕੀ ਹੁੰਦਾ ਕਿ ਦੇਖੋ ਸਾਰਾ ਦਿਨ ਬੱਚੇ ਸਕੂਲ ਦਾ ਇੰਨਾ ਬਰਡਨ ਹੁੰਦਾ, ਪੜ੍ਹਾਈ ਦਾ ਕਿ ਬੱਚੇ ਸਕੂਲ ਜਾਂਦੇ ਸੱਤ ਅੱਠ ਘੰਟੇ ਸਕੂਲ ਚ ਬਿਤਾਉਂਦੇ ਨੇ ਨਾ ਸਵੇਰੇ ਜਾਂਦੇ ਨੇ ਅੱਠ ਵਜੇ ਤੇ ਦੋ ਢਾਈ ਵਜੇ ਤੱਕ ਬੱਚੇ ਆਉਂਦੇ ਨੇ। ਫਿਰ ਉੱਧਰੋਂ ਆ ਕਰਕੇ ਨਾਸ਼ਤਾ ਪਾਣੀ ਆ ਖਾਣਾ ਵਾਣਾ ਖਾ ਕੇ। ਫਿਰ ਵਿਚਾਰੇ ਇੱਕ ਦੋ ਘੰਟਾ ਆਰਾਮ ਕਰਿੰਦੇ ਫਿਰ ਟਿਊਸ਼ਨ ਭੇਜੋ ਫਿਰ ਉਹਨਾਂ ਦਾ, ਟਿਊਸ਼ਨ ਦਾ ਕੰਮ ਆ ਕੇ ਕਰੋ ਕਿੰਨਾ ਪੜ੍ਹਾਈ ਦਾ ਬਰਡਨ ਹੋ ਗਿਆ। ਤੇ ਸਾਰਾ ਅੱਜ ਕੱਲ੍ਹ ਅੱਜ ਕੱਲ੍ਹ ਜਿਹੜੀ ਪੜ੍ਹਾਈ ਨਾ ਉਹ ਫਿ ਅੱਜ ਕੱਲ੍ਹ ਪ੍ਰੈਕਟੀਕਲੀ ਪੜ੍ਹਾਈ ਨਹੀਂ ਰਹੀ ਜਾਂ ਸਾਰੀ ਕਿਤਾਬੀ ਪੜ੍ਹਾਈ ਹੋ ਗਈ ਹੈ ਸਾਰੀ ਬਿਲਕੁਲ।
ਹਾਂਜੀ, ਬਿਲਕੁਲ ਜੀ ਬਿਲਕੁਲ।
ਅੱਗੋਂ ਜਿਹੜੇ ਟੀਚਰ ਵੀ ਉਹ ਵੀ ਪ੍ਰੈਕਟੀਕਲੀ ਨਹੀਂ ਕੁਝ ਕਰਾਉਦੇ। ਸਾਰਾ ਮਤਲਬ ਕਿਤਾਬੀ ਗਿਆਨ ਦਈ ਜਾਂਦੇ ਤੇ ਚੀਜ਼ਾਂ ਪਤਾ ਕੀ ਦੇਖੋ ਹਿੰਦੁਸਤਾਨ ਦੀ ਪੜ੍ਹਾਈ ਦੇ, ਕਿਉਂ ਪਿੱਛੇ ਹੈਗੀ, ਕਿਉਂਕਿ ਜਿਹੜਾ ਅਸੀਂ ਨਾ ਅੱਜ ਆਪਣੇ ਬੱਚੇ ਨੂੰ ਪੜ੍ਹਾਉਦੇ ਜਿਹੜਾ ਕਿਤਾਬਾਂ ਜਿਹੜੇ ਇਤਿਹਾਸ ਉਹ ਅੱਜ ਅੱਜ ਅੱਜ ਤਾਂ ਅੱਜ ਤੋਂ ਲੈ ਕਰਕੇ ਸੱਤ ਸਾਲ ਦਾ ਪਿਛਲਾ ਇਤਿਹਾਸ ਹੈਗਾ। ਜੇ ਅਗਰ ਕੋਈ ਚੀਜ਼ ਅੱਗੇ ਫਿਊਚਰ ਚ ਅੱਜ ਕਰਨੀ ਹੋਵੇ। ਤੇ ਉਹ ਬੱਚਾ ਸੱਤ ਸਾਲ ਦਾ ਚੀਜ਼ ਥੋੜ੍ਹਾ ਕੀ ਅੱਗੇ ਅੱਗੇ ਕੀ ਮਤਲਬ ਕਰਨ ਦਾ, ਅ ਅਸੀਂ ਤਾਂ ਬੱਚਿਆਂ ਨੂੰ ਉਹ ਚੀਜ਼ ਵਿਖਾਉਣੀ ਜਿਹੜੇ ਅੱਗੇ, ਫਿਊਚਰ ਚ ਕੰਮ ਉਹਦੇ ਕੰਮ ਆਏਗੀ, ਹਨਾ ਤੇ ਅਸੀਂ ਪੜ੍ਹਾ ਰਹੇ ਹਾਂ ਸੱਤ ਸੌ ਸਾਲ ਪੁਰਾਣਾ ਇਤਿਹਾਸ ਤੇ ਉਹਦਾ ਕੀ ਚਲੋ ਹੋਣਾ ਚਾਹੀਦਾ ਇਤਿਹਾਸ ਹੋਣਾ ਚਾਹੀਦਾ ਇਤਿਹਾਸ ਦਾ ਇੱਕ ਅਲੱਗ ਅ ਗੌਰਮੈਂਟ ਨੂੰ ਚਾਹੀਦਾ ਚੈਪਟਰ ਬਣਾਏ, ਅਲੱਗ ਸਬਜੈਕਟ ਬਣਾਏ ਹਨਾ, ਤੇ ਤਾਂ ਕਿ ਜੋ ਜ ਜਿਹੜਾ ਜਿਹਦੇ ਵਿੱਚ ਬੱਚੇ ਦਾ ਇੰਟਰਸਟ ਹੈਗਾ ਉਹਨੂੰ ਉਹ ਪੜ੍ਹੇ, ਅਤੇ ਜਿਹੜਾ ਬੱਚਾ ਅੱਗੇ ਵੱਧਣਾ ਚਾਹੁੰਦਾ ਉਹ ਚੀਜ਼ ਨਾ ਉਹ ਆਪਣਾ ਟਾਈਮ ਨਾਲ ਖਰਾਬ ਕਰਕੇ ਹੋਰ ਨਵੀਂ ਚੀਜ਼ ਸਿੱਖੇ। ਸਾਇੰਸ ਦੇ ਵਿੱਚ ਅੱਗੇ ਵਧੇ ਬੱਚਾ ਹਨਾ ਮੈਡੀਕਲ ਸਾਇੰਸ ਚ ਅੱਗੇ ਵਧੇ ਨਾਲੇ ਨਵੀਂ ਨਵੀ ਬੱਚਾ ਉਹ ਕਰੇ, ਅਤੇ ਜਿਹੜੇ ਫੋਰਨ ਦੀ ਜਿਹੜੀ ਵਿਦੇਸ਼ ਦੀ ਪੜ੍ਹਾਈ ਉਹ ਇਸ ਤਰ੍ਹਾਂ ਦੀ ਹੈ। ਇਸ ਤਰ੍ਹਾਂ ਦੀ ਹੈਗੀ ਉਹ ਅੱਗੇ ਫਿਊਚਰ ਦਾ ਸੋਚ ਰਹੇ ਨੇ ਕਿ ਅੱਗੇ ਅਗਰ ਅੱਗੇ ਦੋ ਹਜ਼ਾਰ ਪੰਜਾਹ ਆ ਗਿਆ ਤਾਂ ਉਹਦੇ ਵਿੱਚ ਕੀ ਤਬਦੀਲੀ ਹੋਣਗੀਆਂ ਕੀ ਕੀ ਹੋਣਗੀਆਂ ਤੇ ਅਸੀਂ ਸੋ ਅਸੀਂ ਪੰਜ ਸੱਤ ਸੌ ਸਾਲ ਦਾ ਪਿੱਛੇ ਦਾ ਉਹ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਜਿਹੜਾ ਕਿ ਗਲਤ ਹੈਗਾ ਇਸ ਕਰਕੇ ਟਾਈਮ ਜ਼ਿਆਦਾ ਖਰਾਬ ਹੋ ਰਿਹਾ ਬੱਚਿਆਂ ਦਾ।